ਸਸੀ ਕਾਲ ਜੀ।
ਸਸੀ ਕਾਲ ਜੀ।
ਹੋਰ ਠੀਕ ਹੋ? ਹਾਂਜੀ-ਹਾਂਜੀ। ਤੁਸੀ ਠੀਕ ਹੋ?
ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਦੱਸੋ।
ਕੁਛ ਨੀ ਬਸ ਬੈਠੇ ਸੀ। ਸ਼ੋਪਿੰਗ ਕਰਨ ਚੱਲੇ ਸੀ।
ਅੱਛਾ, ਠੀਕ ਏ-ਠੀਕ ਏ। ਕਿਤੇ ਸੋਪਿੰਗ ਕਰਨ ਜਾ ਰਹੇ ਸੀ।
ਬਸ ਮਾਰਕੀਟ ਚੱਲੇ ਸੀ, ਕੁਛ ਸਮਾਨ ਲੈਣਾ ਸੀ।
ਅੱਛਾ ਜੀ ਅੱਛਾ।
ਹਾਂਜੀ-ਹਾਂਜੀ।
ਔਨਲਾਈਨ ਸ਼ੋਪਿੰਗ ਕਰਦੇ ਔਫਲਾਈਨ?
ਅ ਵੈਸੇ ਤਾਂ ਮੈਨੂੰ ਔਫਲਾਈਨ ਹੀ ਸਭ ਤੋਂ ਬੈਟਰ ਲੱਗਦਾ।
ਹਾਂ ਸਹੀ ਮੈਨੂੰ ਵੀ। ਪਰ ਨਹੀਂ ਕਈ ਵਾਰ ਮੈਂ ਔਨਲਾਈਨ ਵੀ ਸ਼ੋਪਿੰਗ ਕਰਨੀ ਆ। ਪਰ ਸ਼ੋਪਿੰਗ ਮੈਂ ਅਗਰ ਔਨਲਾਈਨ ਕਰਦੀ ਆ ਮੈਂ ਕੱਪੜਾ ਕਦੇ ਨੀ ਮੰਗਾਇਆ। ਉਹ ਦੂਸਰੀ ਚੀਜ਼ਾਂ ਮੰਗਾਈਆਂ। ਵਿਸਵ ਵਗੈਰਾ ਹੋ ਗਏ, ਓਦਾ ਮੇਕਅਪ ਦਾ ਸਮਾਨ ਹੋ ਗਿਆ। ਹੋਰ ਕੋਈ ਚੀਜ਼ ਪਸੰਦ ਆ ਜੇ ਉਹ ਲੈ ਲਿਆ ਕਰ ਕੱਲਾ ਕੱਪੜੇ ਕਿਉਕਿ ਇੱਕ-ਦੋ ਵਾਰੀ ਕੱਪੜੇ ਮੰਗਵਾਏ ਮੈਨੂੰ ਪਸੰਦ ਨੀ ਆਏ।
ਅੱਛਾ ਅੱਛਾ। ਨਹੀਂ ਮੈਂ ਵੀ ਔਲਮੋਸਟ ਮੈਂ ਵੀ ਆਪਣਾ ਔਫਲਾਈਨ ਹੀ। ਕਰਦੇ ਆ। ਔਨਲਾਈਨ ਨਾ ਮੈਨੂੰ ਇੱਦਾ ਲਗਦਾ ਕੀ ਪਤਾ ਨੀ ਵਿੱਚੋਂ ਕਿੱਦਾਂ ਦਾ ਮਿਲੇ ਇੱਕ ਵਾਰ ਮੈਂ ਕੁਛ ਔਡਰ ਕੀਤਾ ਸੀਗਾ। ਨਾ ਕੋਸਮੈਟਿਕ ਔਡਰ ਕੀਤਾ ਸੀ, ਤੇ ਐਕਸਪਾਇਰੀ ਡੇਟ ਆ ਗਈ ਸੀ ਉਹਦੀ। ਉਹ ਪੂਰਾ ਰੀਐਕਟ ਕਰ ਗਿਆ। ਤੇ ਮੈਨੂੰ ਐ ਸੀ ਕਿ ਨਹੀਂ ਔਨਲਾਈਨ ਤੇ ਨਹੀਂ ਕਰੂੰਗੀ ਬਟ ਬੈਨੀਫਿਟ ਵੀ ਇਹ ਹੁੰਦਾ ਕਿ ਹਰ ਇੱਕ ਜਗ੍ਹਾ ਜਾਣਾ ਨੀ ਪੈਂਦਾ ਘਰ ਕੇ ਆਪਣਾ ਐਪ ਤੇ ਓਪਨ ਕਰੋ ਤੇ ਦੇਖੋ ਕਿਹੜੀ ਪਸੰਦ ਆ ਰਹੀ ਆ ਉਹ ਚੀਜ਼
ਉਹ ਔਡਰ ਕਰਦੋ ਔਡਰ ਕਰਦੋ ਹਾਂਜੀ, ਹੁਣ ਤਾਂ ਔਨਲਾਈਨ ਸਾਈਟਸ ਵੀ ਕਿੰਨੀਆ ਆ ਗਈ ਆ ਵਗੈਰਾ ਇਹ ਬੰਦੇ ਭੁੱਖ ਲੱਗਦੀ ਪਈ ਏ ਰਾਤੀ ਸਵੀਗੀ ਔਡਰ ਕਰ ਲੋ ਠੀਕ ਏ ਜੀ।
ਹੂੰ
ਬੈਨੀਫਿਟ ਵੀ ਹੈ ਹਾਂ ਵੀ ਘਰ ਕੋਈ ਆ ਗਿਆ ਤੇ ਸਾਨੂੰ ਚੀਜ਼ ਲੈਣੀ ਐ ਤੇ ਫਟਾਫਟ ਚੀਜ਼ ਵੀ ਆ ਜਾਂਦੀ ਬਲੈਂਕਿਟ ਤੋਂ।
ਤੇ ਹਾਂਜੀ ਇਹ ਤੇ ਹੈ, ਬੈਨੀਫਿਟ ਵੀ ਹੈ ਬਟ ਨੁਕਸਾਨ ਵੀ ਹੈ ਉਹੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ ਕਰੀਮ ਔਡਰ ਕੀਤੀ ਸੀ ਉਹ ਐਕਸਪਾਇਰੀ ਡੇਟ ਦੀ ਆ ਗਈ ਸੀ ਤੇ ਫਿਰ ਉਸ ਤੋਂ ਬਾਅਦ ਤੇ ਬਸ
ਲਿਪਸਟਿਕਸ ਮੰਗਾਈਆ? ਮੈਨੂੰ ਲੱਗਿਆ ਲਿਪਸਟਿਕਸ ਵਧੀਆ ਹੋਣਗੀਆ, ਚਾਰ ਲਿਪਸਟਿਕਸ ਇੱਕ ਪੈਕ 'ਚ ਜਦੋਂ ਘਰ ਆਈਆਂ ਓਦੋ ਆਏਂ ਬੱਛੀਆਂ -ਬੱਛੀਆਂ ਨਿੱਕੀਆਂ ਜਈਆ।
ਅੱਛਾ- ਅੱਛਾ।
ਬੜੀ ਛੋਟੀਆ- ਛੋਟੀਆਂ ਜਈਆਂ ਸੀ।
ਅੱਛਾ ਜੀ, ਉਹੀ ਬਸ ਉਹੀ ਹੁੰਦਾ ਏ।
ਹੋ ਨੇ ਜੋ ਮੈਂ ਮੰਗਵਾਏ ਸੀ ਸਟਸ਼ ਵੀ ਅਲੱਗ
ਕਈ ਵਾਰ ਏਦਾ ਹੁੰਦਾ ਨਾ ਮੰਗਵਾਓ ਕੁੱਛ, ਤੇ ਕੁਛ ਹੋਰ ਈ ਆਜ ਆ ਜਾਂਦਾ, ਜਦੋਂ ਵੀ ਕੋਈ ਸਮਾਨ ਹਾਂਜੀ।
ਹਾਂਜੀ-ਹਾਂਜੀ ਦੱਸੋ।
ਕੁਝ ਵੀ ਕੋਈ ਸਮਾਨ ਬਣਾਓ ਤਾਂ ਪਹਿਲਾਂ ਹੀ ਫੋਨ ਔਨ ਕਰਕੇ ਬਹਿਣਾ ਪੈਂਦਾ ਕਿ ਹਾਂ ਕੁਛ ਡਿਫੈਕਟਿਵ ਪੀਸ ਤੇ ਨਹੀਂ ਐ। ਨਾਲ ਈ ਫਿਰ ਕਿਉਂਕਿ ਉਹਨਾਂ ਨੂੰ ਵੀ ਪਰੂਫ ਚਾਹੀਦਾ ਹੁੰਦਾ ਕਿ ਹਾਂ ਸਾਡੇ ਸਮਾਨ ਵਿੱਚੋਂ ਹੀ ਡਿਫੈਕਟ ਟਿਵ ਆਇਆ ਜਾਂ ਫਿਰ ਇਹਨਾਂ ਨੇ ਖੁਦ ਇਨ੍ਹਾਂ ਕੋ ਹੋ ਗਿਆ ਉਹੀ ਮੇਨ ਪਹਿਲਾਂ ਔਨਲਾਈਨ ਦਾ ਇਹ ਵੀ ਪੰਗਾ ਐ ਤੇ ਔਫਲਾਈਨ ਦਾ ਵੀ ਐ। ਔਫਲਾਈਨ ਇਹ ਹੁੰਦਾ ਕਿ ਆਪਣੇ ਆਪ ਜਾਓ ਤੇ ਆਪਣਾ ਤਸੱਲੀ ਨਾਲ ਦੇਖ ਲੋ। ਹਾਂਜੀ।
ਠੀਕ ਤਾ ਏ, ਦੇਖ ਕੇ ਲਿਆਓ।
ਹੂੰ ਉਹ ਇੱਕ ਦਿਖਾਂਦੇ- ਦਿਖਾਂਦੇ ਚਾਰ ਪੰਜ ਹੋਰ ਦਿਖਾਂ ਦਿੰਦੇ ਨੇ ਸੇਮ ਚੀਜ਼ ਬਸ ਕਲਰ ਵਗੈਰਾ ਐ ਜਾਂ ਫਿਰ ਕੁਛ ਫਰਕ ਹੋ ਜਾਂਦਾ ਐ।
ਹਮ ਹੋਰ
ਕੱਪੜੇ ਲੈਣ ਜਾਣ
ਹਾਂਜੀ ਬਸ ਕੱਪੜੇ ਹੀ ਲੈਣ ਜਾਵਾਂਗੇ ਥੋੜੀ ਜਿਹੀ ਸ਼ੋਪਿੰਗ ਕਰਨੀ ਸੀ ਮੈਂ ਕਿਹਾ ਉਹ ਵੀ ਕਰ ਕਰ ਲਾਂਗੇ। ਘਰ ਦਾ ਥੋੜਾ ਸਮਾਨ ਵਗੈਰਾ ਵੀ ਖ਼ਤਮ ਸੀ ਚਲੋ ਉਹ ਵੀ ਲਿਆਂਂਦੇ। ਪਹਿਲਾਂ ਤਾਂ ਇਹੀ ਸੋਚਿਆ ਸੀ ਚਲੋ ਔਨਲਾਈਨ ਔਡਰ ਕਰ ਲੈਨੇ ਆ ਫਿਰ ਸਾਨੂੰ ਇਸ ਆਏ ਪਤਾ ਨੀ ਕਿੱਦਾਂ ਆਏਗਾ ਤੇ ਉਹਦੇ ਵਿੱਚ ਹੁਣ ਜੇ ਕੋ ਚਾਹੀਦਾ ਚੱਲ ਹੁਣ ਐ ਫਿਰ ਉਹ ਹੁਣ ਔਡਰ ਕਰਾਂਗੇ ਤੇ ਦੋ ਦਿਨ ਜਾਂ ਤਿੰਨ-ਦਿਨ ਹਫ਼ਤੇ
ਤਾਂ ਕਰਕੇ ਫੇਰ ਇਹ ਕੇ ਵੀ ਚਲੋ ਜਾਓ ਤੇ ਲੈ ਕੇ ਆ ਜਾਓ ਆਪਣਾ
ਮੰਮਾ ਨਾਲ ਜਾ ਰਹੋ ਓ?
ਮੰਮਾ ਨਾਲ ਨਹੀਂ ਮੰਮੀ ਨਾਲ ਈ ਜਾਵਾਂਗੇ।
ਅੱਛਾ ਜੀ।
ਮੰਮੀ ਨਾਲ ਨੀ ਜਾਵਾਂਗੇ ਹਜੇ ਥੋੜ੍ਹੀ ਜਿਹੀ ਧੁੱਪ ਐ ਬਾਹਰ ਥੋੜ੍ਹੇ ਜੇ ਮੌਸਮ ਠੀਕ ਹੋਏਗਾ। ਤਾਂ ਜਾਵਾਂਗੇ ਅੱਛਾ ਨਹੀਂ ਇਥੇ ਤੇ ਵੈਦਰ ਨਹੀਂ ਅੱਛਾ ਸੀ ਬਹੁਤ ਤੇਜ਼ ਧੁੱਪ ਐ।
ਅੱਜ ਮੌਸਮ ਥੋੜ੍ਹਾ ਠੀਕ ਐ ਸਾਫ਼ ਹੋ ਰਿਹਾ।
ਅੱਛਾ ਜੀ ਇਹੀ ਹੁੰਦਾ ਸਵੇ ਦੁਪਹਿਰੇ ਤਾਂ ਨਿਕਲਿਆ ਹੀ ਨਹੀਂ ਜਾਂਦਾ। ਦਸ ਵਜੇ ਤੋਂ ਬਾਅਦ ਤੇ ਇੰਨੀ ਤੇਜ਼ ਧੁੱਪ ਹੋ ਜਾਂਦੀ ਕਿ ਬਾਹਰ ਪੈਰ ਰੱਖਣ ਦੀ ਵੀ ਦਿਲ ਨੀ ਕਰਦਾ ਕਿ ਪੈਰ ਵੀ ਰੱਖ ਲਈਏ ਫੇਰ ਹੁਣ ਛੇ ਵਜੇ ਤੋਂ ਬਾਅਦ ਥੋੜਾ ਠੀਕ ਹੋਏਗਾ ਮੌਸਮ।
ਅਸੀਂ ਵੀ ਇੱਥੇ ਦਿੱਲੀ ਅਗਰ ਹੁੰਦੇ ਹਾਂ ਰਾਤੀ ਨਿਕਲਦੇ ਹਾਂ ਸੱਤ-ਅੱਠ ਵਜੇ ਤੋਂ ਬਾਅਦ। ਬਾਜ਼ਾਰ ਤਾਂ ਚਲੋ ਲੱਗੇ ਰਹਿੰਦੇ ਰਾਤੀਂ-ਰਾਤੀ ਤੱਕ ਬੜੀ ਲੇਟ ਨਾਈਟ ਤੇ ਨਿਕਲਦੇ ਸ਼ਾਮੀ ਆ ਸਵੇਰੇ ਤੇ ਨਿਕਲਣ ਨੀ ਮਿਲਦਾ ਬਿਲਕੁਲ ਵੀ
ਅੱਛਾ ਜੀ। ਉਹੀ ਧੁੱਪ ਕਰਕੇ ਨਾ ਨਿਕਲਿਆ ਈ ਨਹੀਂ ਜਾਂਦਾ ਬਾਹਰ।
ਸਾਡੇ ਇੱਥੇ ਬਾਜ਼ਾਰ ਵੀ ਅ ਵਧੀਆ ਲੱਗਦੇ ਨਾ ਡੇ ਬਾਏ ਡੇ ਲੱਗਦੇ ਨੇ ਜਿੱਦਾਂ ਟਿਊਜ਼ਡੇ ਬਰਾ ਮਾਰਕੀਟ ਹੋ ਗਈ ਸੈਟਰਡੇ ਮਾਰਕੀਟ ਸੰਡੇ ਮਾਰਕੀਟ ਮੰਡੇ ਐਵੇਂ ਡੇ ਲੱਗਦੇ ਨਾ ਤੇ ਉਹਦੇ ਸਮਾਨ ਵੀ ਬੜਾ ਅਛਾ ਮਿਲ ਚੀਪ ਐਂ ਬੈਸਟ ਮਿਲ ਜਾਂਦਾ ਬੜਾ ਵਧੀਆ
ਤੁ ਤੁਸੀਂ ਜਾਂਦੇ ਕਿਵੇਂ ਓ? ਪ੍ਰਾਈਵੇਟ ਤੇ ਵਹੀਕਲ ਤੇ ਜਾਂ ਫਿਰ ਆਪਣੇ ਪਬਲਿਕ ਤੇ।
ਨਹੀਂ -ਨਹੀਂ, ਨਹੀਂ -ਨਹੀਂ, ਨਹੀਂ ਉਹ ਜਾਂਦੀ ਤਾਂ ਮੈਂ ਪ੍ਰਾਈਵੇਟ ਦੇਈ ਆ।
ਅੱਛਾ-ਅੱਛਾ ਪ੍ਰਾਈਵੇਟ ਉਹੀ ਠੀਕ ਰਹਿੰਦਾ ਐ ਪਬਲਿਕ ਵਹੀਕਲ ਚਿਉਂਦਾ ਉਹ ਉਹਨਾਂ ਨੂੰ ਕਹਿਣਾ ਕਿਥੇ ਫਿਰ ਅੱਗੇ ਵੀ ਤੁਰਨਾ ਪੈਂਦਾ ਹੈ ਪ੍ਰਾਈਵੇਟ ਵਿੱਚ ਇਹ ਹੁੰਦਾ ਚਲੋ ਜਿੱਥੇ ਮਰਜ਼ੀ ਲੈ ਕੇ ਚਲੇ ਜਾਓ।
ਜਿੱਥੇ ਅਸੀਂ ਜਾਣਾ ਫੇਰ ਉਹ ਜਗ੍ਹਾ ਤੇ ਨੀਂ ਨਾ ਲੈ ਕੇ ਜਾਣਾ ਪੈਂਦਾ। ਉਹਨੇ ਦੀ ਇੱਕ ਜਗ੍ਹਾ ਤੇ ਛੱਡ ਦੇਣਾ ਫਿਰ ਚੱਲਣਾ ਤਾਂ ਸਾਨੂੰ ਹੀ ਐ।
ਬਿਲਕੁਲ ਫਿਰ ਅੱਗੇ ਫੇਰ ਤੁਰ ਕੇ ਜਾਓ।
ਹਾਂ ਬਟ ਇਹ ਕੇ ਜ਼ਿਆਦਾ ਵੱਡੀ ਗੱਡੀ ਨ ਚੱਲ ਸਕਦੇ ਉਥੇ
ਕੁਛ ਗਲੀਆਂ ਵੀ ਛੋਟੀ ਛੋਟੀਆਂ ਨੇ ਨਾ ਵੀ ਬੰਦਾ ਨਾ ਕੁਛ ਕਾਰ ਲੈ ਕੇ ਜਾ ਸਕਦਾ ਐ ਨਾ ਆਟੋ ਵਗੈਰਾ ਜਾਂਦੇ ਨੇ।
ਤਾਂ ਵੈਸੇ ਟ ਟੂ ਵੀਲਰ ਹੀ ਜਾ ਸਕਦਾ ਫਿਰ।
ਟੂ ਵੀਲਰ ਹੀ ਜਾ ਸਕਦਾ ਫਿਰ ਉਹਦਾ ਚਲੋ ਆਪਣਾ ਪ੍ਰਾਈਵੇਟ ਹੀ ਲੈ ਚਲੋ।
ਹਾਂ ਨਾਲੇ ਫਿਰ ਸਮਾਨ ਦੇ ਸਟੋਰੇਜ ਦਾ ਵੀ ਹੁੰਦਾ ਨਾ ਉਹਦੇ ਵਿੱਚ ਆ ਗਿਆ ਸਮਾਨ ਮਤਲਬ ਬੰਦਾ ਸਮਾਨ ਲੈ ਲੈ ਕੇ ਵੀ ਨਾਲ ਹੀ ਟੋ ਟੋ ਹੋਵੇ ਨਾਲ ਨਾਲ ਇਦਾਂ ਹੋ
ਹਾਂ ਹੁਣ ਤਾਂ ਵਹੀਕਲ ਵੀ ਬਹੁਤ ਜ਼ਰੂਰੀ ਹੈ ਘਰ ਵਾਸਤੇ ਪੈਦਲ ਜਾਇਆ ਨਹੀਂ ਜਾਂਦਾ ਗਰਮੀ ਦੇ ਮੌਸਮ ਮੌਸਮ ਵਿੱਚ
ਹੁਣ ਤੇ ਸੱਚੀ ਦੱਸਾ ਤੇ ਆਲੂ ਦੀ ਛੋਟੀ ਜੀ ਐ ਸੱਚੀ ਦੱਸਾ
ਹਾਂ ਇਹ ਤੇ ਬਲਕਿ ਜਾਣਾ ਤੁਰਨਾ ਵੀ ਚਾਹੀਦਾ। ਸਾਡੀ ਸਿਹਤ ਵਾਸਤੇ ਵਧੀਆ ਵੀ ਐ ਤੁਰਨਾ ਵੀ ਚਾਹੀਦਾ ਸੀ।
ਆਦਤ ਤੇ ਛੁੱਟਗੀ ਨਾ, ਇੱਥੇ ਤੱਕ ਜਾਣਾ ਚਲੋਥ ਵਾ ਕੱਢੋ ਜੀ ਉੱਥੇ ਤੱਕ ਜਾਣਾ ਚੱਲ ਐਕਟਿਵਾ ਕੱਢੋ ਜੀ
ਸਾਨ ਵੀ, ਐ ਫਾਇਦੇ ਵੀ ਐ, ਇਹ ਹੁੰਦੇ ਪੰਜ ਮਿੰਟਾਂ 'ਚ ਪਹੁੰਚ ਜਾਂਦੇ ਆ। ਲੇਕਿਨ ਆਪਣੀ ਬੋਡੀ ਵਗੈਰਾ ਨੀ ਦੇਖਦੇ, ਫਿਟਨੈਸ ਵਗੈਰਾ ਨੂੰ ਇਗਨੋਰ ਕਰਦੇ ਨੇ ਆਪਣੀ, ਜਦ ਸਾਨੂੰ ਹਾਂਜੀ
ਤਿਆਰੀ ਹੁਣ
ਬਿਲਕੁਲ, ਆਪਾਂ ਆਪਣਾ ਪ੍ਰਾਈਵੇਟ ਵਹੀਕਲ ਯੂਜ ਕਰਦੇ ਆਂ। ਪਹਿਲ-ਪਹਿਲੇ ਤਾਂ ਹੁੰਦਾ ਨੀ ਸੀ। ਐ ਸਭ ਕੁਛ ਸਾਰੇ ਪਹਿਲੇ ਪੈਦਲ ਹੀ ਜਾਂਦੇ
ਪੈਦਲ ਹੀ ਨਿਕਲਦੇ, ਅਸੀਂ ਹਾਂ ਪੈਦਲ ਕਿੰਨੇ-ਕਿੰਨੇ ਦੂਰ ਤੱਕ, ਜਦ ਕਵਾਰੇ 'ਚ ਨਿਕਲ ਜਾਂਦੇ ਸੀ।
ਕੀ ਨਿਕਲ ਜਾਂਦੇ ਸੀ। ਬਿਲਕੁਲ, ਕਿੰਨੀ ਦੂਰ-ਦੂਰ ਤੱਕ ਚਲੇ ਜਾਣਾ ਪੈਦਲ ਉਹ ਦੂਰ ਤੱਕ ਪੈਰੇ ਸਾਹਿਬ ਜਾਣਾ ਤਾਂ ਪੈਦਲ, ਹੋਣ ਤੇ ਗੁਰਦੁਆਰੇ ਵੀ ਜਾਣਾ ਤਾਂ ਵੀ ਕੁਛ ਨਾ ਕੁਛ ਵਿਕਲ ਚੱਕੋ। ਅ ਕਰ ਲੋ ਆਪ ਐਕਟੀਵਾ ਲੋ, ਬਾਈਕ ਲੋ, ਚਲੋ ਚਲੀਏ।
ਚਲੋ ਚੱਲੀਏ, ਕਿ ਸਾਨੂੰ ਸਬਜ਼ੀ ਲੈਣ ਮੇਰੇ ਸੋਰਿਆਂ ਉਧਰ ਸਮਝੀਆਂ, ਮਤਲਬ ਕਿ ਕੋਲ ਹੀ ਐ ਮਾਰਕੀਟ, ਤਾਂ ਵੀ ਐਕਟਿਵਾ ਚੁੱਕੋ। ਉਥੇ ਹ
ਸਾਡੇ ਵੀ ਇੱਥੇ ਐਵੇਂ ਆ‌। ਕੋਲ ਏ ਮਾਰਕੀਟ, ਫੇਰ ਵੀ ਐਕਟੀਵਾ ਲੈਣੀ ਪੈਂਦੀ ਏ ਵੀ ਐਕਟਿਵਾ ਤੇ ਚਲੋ। ਹਮ ਐਕਟਿਵਾ ਚੁੱਕੋ ਚੱਲੀਏ।
ਟੈਕਨੋਲੋਜੀ ਐੰਨੀ ਵੱਧ ਗਈ ਐ। ਬੰਦਾ ਕੀ ਕਰੇ ਕੁਛ ਕਰ ਵੀ ਨਹੀਂ ਸਕਦਾ।
ਬਿਲਕੁਲ, ਫ਼ਾਇਦੇ ਵੀ ਹੋ ਰਿਹਾ। ਵੀ ਐ, ਨੁਕਸਾਨ ਬੋਡੀ ਦਾ ਹੋ ਰਿਹਾ।
ਬੋਡੀ ਦਾ ਹੋ ਆ ਰਿਹਾ। ਫਾਇਦਾ ਐ ਕਿ ਫਟਾਫਟ ਚੀਜ਼ ਮਿਲ ਜਾਂਦੀ ਐ, ਫਟਾਫਟ ਲੇਆਈਦਾ।
ਤੇ ਉਹ ਐ ਕਿ ਚਲੋ ਪੰਜ ਮਿੰਟ ਲੱਗਣੇ ਆ। ਫਟਾਫਟ ਐਕਟਿਵਾ ਆ ਚੱਕੋ ਤੇ ਲੈ ਕੇ ਆ ਜਾਓ। ਪੈਦਲ ਜਾਣ ਵਾਸਤੇ ਹਜੇ ਟਾਈਮ ਲੱਗੇਗਾ।
ਪੈਦਲ ਜਾਣੇ ਦਸ ਮਿੰਟ ਜਾਣਦੇ ਵੀ ਲੱਗਣੇ ਨੇ। ਫਿਰ ਉੱਥੇ ਚੀਜ਼ ਲੈਣੀ ਐ। ਦਸ ਮਿੰਟ ਆਣ ਦੇ ਲੱਗਣੇ। ਕੋਈ ਟਾਈਮ ਦੀ ਬੱਚਤ ਨਹੀਂ ਹੋਣੀ। ਇਹਦੇ ਥੋੜੀ ਟਾਈਮ ਦੀ ਬਤ ਬੱਚਤ ਤੇ ਹੋ ਜਾਂਦੀ ਐ। ਪਰ ਬੋਡੀ ਉਤੇ ਜਿਹੜਾ ਇਫੈਕਟ ਪੈ ਰਿਹਾ ਉਹ ਵੱਖਰਾ ਐ।
ਮੇਨ ਆਪਣੇ ਟੰਗਾਂ ਤੇ, ਅੱਜ ਕੱਲ ਨੀਦ ਇੰਨੇ ਦਰਦ ਹੋਣ ਲੱਗੇ।
ਹਰ ਕਿਸੇ ਦੇ ਛੋਟੀ-ਛੋਟੀ ਉਮਰ ਹੈ। ਤੇ ਮੈਂ ਕਿੰਨਾ ਸੁਣ ਰਹੀ ਹਾਂ। ਕਿ ਉਹਨਾਂ ਦੀ ਨੀਂਦ ਵਿੱਚ ਐ ਹੋ ਗਿਆ, ਉਹ ਹੋ ਗਿਆ।
ਹਮ। ਐਂਕਲ ਦਰਦ ਐ ਜੀ ਬੱਚਿਆਂ ਦੇ, ਐਂਕਲ ਚ ਪੇਨ ਐ। ਇੰਨੀ ਸਾਰੀ ਬਿਮਾਰੀ ਲੱਗ ਰਹੀ ਐ। ਉਹ ਯੋਗਾ ਨਹੀਂ ਕਰਦੇ, ਫਿਟਨੈਸ ਆਪਣੇ ਧਿਆਨ ਨਹੀਂ ਰੱਖਦੇ। ਰੱਖਦੇ ਬੋਡੀ ਦਾ, ਆ ਨਹੀਂ ਮੇਰਾ ਭਰਾ ਹੀ ਮੇਰੇ ਭਰਾ ਦਾ ਹੀ ਸੁਣ ਲਓ। ਮੇਰੇ ਭਰਾ ਨੂੰ ਪਾ ਕਿਥੇ ਭੇਜਣਾ ਹੁੰਦਾ ਐ। ਪਹਿਲੇ ਤਾਂ ਐਕਟਿਵਾ ਚਾਹੀਦੀ ਐ ਜੀ ਉਹਨੂੰ, ਐਕਟਿਵਾ ਚਾਹੀਦੀ ਐ, ਤਾਂ ਜਾਊਂਗੇ। ਪੈਦਲ ਤੇ ਜਾਣਾ ਬਿਲਕੁਲ ਨਹੀਂ, ਕੁਛ ਨਾਲੇ ਕੁੱਤੇ ਬੜੇ ਨੇ ਗਲੀਆਂ 'ਚ।
ਇਹਨਾਂ ਨੇ ਤਾਂ ਜ਼ਿਆਦਾ ਦੁਖੀ ਕੀਤਾ। ਉਸ ਦਿਨ ਸਾਡੇ ਇੱਧਰੋਂ ਦੀ ਡੋਗੀ ਚੁੱਕ ਕੇ ਲੈ ਗਏ। ਉਹ ਰੈਸਕਿਊ ਵਾਲੇ
ਅੱਛਾ।
ਤੇ ਕਹਿੰਦੇ ਕਲੋਨੀ ਵਾਲੇ ਕਹਿੰਦੇ ਸਵੇਰੇ ਉਠਿਆ, ਤੇ ਉਹ ਦੁਬਾਰਾ ਫਿਰ ਦਰਵਾਜ਼ੇ ਤੇ ਬੈਠੇ ਹੋਏ।
ਉਹ ਉਹਨਾਂ ਨੂੰ ਆਦਤ ਹੋ ਗਈ ਨਾ ਉਹਨਾਂ ਨੂੰ ਪਹਿਚਾਣ ਐ। ਸਭ ਚੀਜ਼ ਦੀ ਹੁਣ ਅਸੀਂ ਵੀ ਆਪਣੇ ਗਲੀ ਦੀ
ਕੁਛ ਇਹਨਾਂ ਦੀ ਵੀ ਤਾ ਗਲਤੀ ਐ ਨਾ, ਰੈਸਕਿਊ ਵਾਲਿਆਂ ਦੀ ਹੈ ਤੇ ਚੱਜ ਦੀ ਜਗ੍ਹਾ ਤੋਂ ਛੱਡੋ ਉਹਨਾਂ ਨੂੰ, ਇੱਕ ਗਲੀ ਤੋਂ ਛੱਡ ਚੱਕ ਕੇ ਦੂਸਰੀ ਗਲੀ 'ਚ
ਦੂਸਰੀ ਗਲੀ 'ਚ ਛੱਡ ਗਈ, ਬਿਲਕੁਲ ਨਹੀਂ ਅਸੀਂ ਵੀ ਹੁਣ ਬਾਹਰ ਜਾਂਦੇ ਹਾਂ ਪਿੱਛੇ ਪੈ ਜਾਂਦੇ ਨੇ। ਅ ਓਬਵੀਅਸਲੀ ਦਰਦ ਤੇ ਇਹ ਡਰ ਤੇ ਲੱਗਦੈ ਈ ਹੈ ਨਾ ਵੀ, ਕੱਟ-ਕੁੱਟ ਗੇ ਫਿਰ ਇੰਜੈਕਸ਼ਨ ਵਗੈਰਾ ਲੱਗਦੇ ਨੇ।
ਬਹੁਤ ਕੇਜਿਜ ਨੇ ਬਹੁਤ ਕੇਸ ਨੇ ਉਹੀ ਫੇਰ ਫਿਰ ਉਹਦੇ ਚੱਕਰ 'ਚ ਹੁਣ ਕਹਿੰਦਾ ਮੈਂ ਤੇ ਪੈਦਲ ਨੀ ਜਾਵਾਂਗਾ, ਮੈਨੂੰ ਤਾਂ ਐਕ ਐਕਟਿਵਾ ਚਾਹੀਦੀ ਅ
ਹਾਂ, ਨਹੀਂ ਇੱਕ ਗੱਲੋਂ ਸਹੀ ਵੀ ਐ ਯਾਰ ਕੁੱਝ ਬਹੁ ਇਹਨਾਂ ਵੱਲੋਂ ਪ੍ਰੋਟੈਕਟ ਹੋ ਜਾਂਦਾ ਥੋੜਾ ਜਿਆ ਹਾਂ।
ਦੇਖੋ ਕਿ ਬੈਨੀਫਿਟ ਤੇ ਹੈ ਨੁਕਸਾਨ ਵੀ ਐ ਬਹੁਤ।
ਹਾਂ, ਮ ਮੈਂ ਸੱਚੀ ਦੱਸਾਂ ਤੇ ਮੈਨੂੰ ਤੇ ਆਦਤ ਪੈ ਗਈ ਐ।
ਹਮ, ਨਹੀਂ ਸਾਨੂੰ ਅਜੇ ਹੁਣ ਕੋਈ ਬਿਲਕੁਲ ਨਹੀਂ ਅੱਜ ਅਗਰ ਸਾਡਾ ਬੱਸ ਚਲੇ, ਅਸੀ ਕਿਸੇ ਨਾਲ ਦੇ ਘਰ ਵੀ ਜਾਣਾ ਹੋਏ ਨਾ ਤੇ ਐਕਟਿਵਾ ਤੇ ਈ ਚੱਕੀਏ। ਬ ਬਿਲਕੁਲ ਨਾਲ ਦੇ ਘਰ ਵਿੱਚ ਵੀ ਆਦਤ ਪੈ ਗਈ ਇੱਕ ਆਦਤ ਪਾਏ ਦਿੱਤੀ ਏ ਗੌਰਮੈਂਟ ਨਹੀਂ ਪਾਈਏ ਚਾਹੇ ਆਦਤ ਪਾ
ਪੈ ਗਈ ਐ, ਹਾਂ-ਹਾਂ ਪੈ ਗਈ, ਪਹਿਲੇ ਜੇ ਆਉਂਦੀ ਨੀ ਸੀ ਸਾਨੂੰ ਹੁਣ ਤੇ ਜਣੇ ਖਣੇ ਨੂੰ ਤੁਸੀਂ ਜਿਹਨੂੰ ਮਰਜ਼ੀ ਦੇਖ ਲਓ, ਉਸ ਬੱਚੇ ਨੂੰ ਨਿੱਕੇ ਤੋਂ ਲੈ ਕੇ, ਹਾਂ। ਹਾਂ-ਹਾਂ-ਹਾਂ।
ਬਲਕਿ ਗਵਰਮੈਂਟ ਨੇ ਤਾਂ ਰੂਲ ਕਢਿੱਆ ਏ, ਟੈਨ ਤੋਂ ਛੋਟਾ ਬੱਚਾ ਨਹੀਂ ਜੁਊ ਯੂਜ਼ ਕਰ ਸਕਦੇ। ਲੇਕਿਨ ਬੱਚੇ ਯੂਜ ਕਰ ਰਹੇ ਨ, ਬੱਚੇ ਤਾਂ ਚਲਾ ਰਹੇ ਨੇ, ਸਭ ਕੁੱਛ ਯੂਜ ਕਰ ਰਹੇ ਨੇ ਬੱਚੇ।
ਹਾਂ-ਹਾਂ।
ਬੱਚਿਆਂ ਨੂੰ ਤਾਂ ਮੌਜ ਬਣੀ ਹੋਈ ਵੀ ਐ, ਉਹਨਾਂ ਨੂੰ ਨਹੀਂ ਪਤਾ ਨਾ ਨੁਕਸਾਨ ਵੀ ਕੀ ਹੈ ਇਹਦਾ।
ਨੁਕਸਾਨ ਵੀ ਐ, ਸਹੀ ਗੱਲ ਐ। ਹੁਣ ਪਿੱਛੇ ਹੋਇਆ ਸੀ ਸਾਡੇ ਉਧਰ ਸੰਨਥੋਮਸ ਦੇ ਬਾਹਰ ਦੋ ਬੱਚੇ ਸੀ ਇਹਟੇਨ ਪਲੱਸ ਨਹੀਂ ਸੀ, ਉਹ ਟੈਨ ਤੋਂ ਥੋੜੇ ਛੋਟੇ ਸੀ ਤੇ ਪਿੱਛੋਂ ਕਾਰ ਵਾਲਾ ਮਾਰ ਗਿਆ।
ਹੋ, ਉਹੀ-ਉਹੀ ਏਜ਼ ਹੈਨੀ ਬੱ ਚੇ ਚਲੇ ਜਾਂਦੇ ਨੇ।
ਹਾਂ ਤੇ ਜਿਹੜੇ ਚਲਾ ਰਹੇ ਸੀ ਨਾ ਕਾਰ, ਉਹ ਵੀ ਬੱਚੇ ਸੀ।
ਅੱਛਾ, ਚਲੋ ਦੀਦੀ ਇੱਕ ਮਿੰਟ ਕਰਦੀ ਆ ਤੁਹਾਨੂੰ। ਠੀਕ ਐ ਜੀ, ਹਾਂਜੀ-ਹਾਂਜੀ ਓਕੇ ਸਤ ਸ਼ ਸਤਿ ਸ਼੍ਰੀ ਅਕਾਲ ਜੀ।
ਹੈਂ?